ਹੈਲੋ।
ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ-ਚਾਲ ਵਧੀਆ- ਵਧੀਆ ਤੁਸੀਂ ਸੁਣਾਓ? ਘਰ ਸਭ ਕਿੱਦਾਂ ਨੇ?
ਹਾਂਜੀ ਠੀਕ ਹੈ ਜੀ, ਸਭ ਵਧੀਆ ਠੀਕ। ਬਸ ਚੱਲਦੇ ਆ, ਹਾਂਜੀ ਹਾਂ। ਹਾਂਜੀ,। ਹਾਂਜੀ। ਕਾਲ ਪਤਾ ਨੀ ਕੀ ਨੈਟਵਰਕ ਚ ਪ੍ਰੋਬਲਮ ਸੀ ਬਾਰ ਨੀ ਆ ਰਹੀ ਸੀ ਨਾ ਤੁਹਾਡੀ
ਅੱਛਾ। ਤਾਈਂ ਤੇ ਮੈਂ ਕਰ-ਕਰ ਕਰਕੇ ਫਿਰ ਛੋੜ ਦਿੱਤਾ, ਮੈਂ ਕਿਹਾ ਚੱਲ ਅੱਜ ਗੱਲ ਕਰਦੀ ਆਂ। ਭੈਣ ਜੀ, ਹੁਣ ਬੜੀ ਗਰਮੀ ਹੈਗੀ ਏ, ਤੇ ਮੈਂ, ਕਿਹਾ ਉਸ ਤੋਂ ਪੁੱਛਾਂ ਕਿ ਅੱਜ- ਕੱਲ੍ਹ ਬਣਾ ਰਹੇ ਹੋ ਔਰ ਤੁਸੀਂ ਆਪਣੇ ਜਿਹੜੇ ਹਾਂ।
ਆ ਗਿਆ, ਹੁਣ ਗਰਮੀ ਚ ਤਾਂ, ਸਭ ਸਬਜ਼ੀਆਂ ਦਾ ਬੜਾ ਮੁਸ਼ਕਿਲ ਏ ਬੱਚੇ ਖਾਂਦੇ ਹੀ ਨੀ ਕੁਛ ਕੱਦੂ ਟੀਂਡੇ ਵਗੈਰਾ ਤੇ, ਬਿਲਕੁਲ ਬੱਚੇ ਨਾਮ ਤੋਂ ਹੀ, ਇਹਦੇ ਤੋਂ ਭੱਜਦੇ ਐ। ਚਾਹੇ ਬੜੇ ਵਧੀਆ ਸਵਾਦ ਵੀ ਬਣਾਓ, ਤਾਂਦ ਵੀ ਨੀ ਬੱ ਬੱਚੇ ਮਤਲਬ ਪਸੰਦ ਨੀ ਨਾ ਕਰਦੇ ਬੱਚੇ ਟਿੰਡੇ ਵਗੈਰਾ ਕੱਦੂ ਹ ਨਾ ਘੀਆ, ਤੋਰੀ। ਬਿਲਕੁਲ ਨਹੀਂ ਪਸੰਦ। ਕਰਦੇ। ਹਾਂ, ਗਰਮੀ ਵੀ ਤੇ ਹਾ ਗਰਮੀ ਵੀ ਤੇ ਬੜੀ ਉਹ ਤੇ, ਗਰਮੀ ਚ ਕੁਝ ਖਾਣ ਦਾ ਮਨ ਵੀ ਨਹੀਂ ਕਰਦਾ। ਹਾਂਜੀ ਹਾਂ ਜਿਆਦਾਤਰ ਕਹਿਣਗੇ, ਬਸ ਰਾਜਮਾਂ- ਚਾਵਲ, ਦਾਲ-ਚਾਵਲ ਬਸ ਐ ਇਸ ਤਰ੍ਹਾਂ ਦੀਆਂ ਬਣਾ ਲੋ ਚੀਜ਼ਾਂ ਦਾਲ ਆਹ ਰੋਜ਼ ਨਹੀਂ ਖਾਧੇ ਜਾਂਦੇ ਉਹੀ ਹਫ਼ਤੇ ਬਾਅਦ ਵੀ ਨਹੀਂ ਖਾਧੇ ਜਾਂਦੇ ਸਾਨ। ਹੁਣ ਤੇ ਹਫ਼ਤੇ ਬਾਅਦ ਵੀ ਨੀ ਅੱਛੇ ਲੱਗਦੇ ਕੋਈ ਚਲੋ ਬਈ ਮਹੀਨੇ ਚ ਦੋ ਵਾਰੀ ਬਣਾ ਲੋ ਹਾਂ ਉਹੀ ਨਾ ਸਾਨੂੰ ਨੀ ਨਾ ਵਧੀਆ ਲੱਗਦਾ ਫਿਰ ਬਚ ਬੱਚਿਆਂ ਕਰਕੇ ਕਰਨਾ ਪੈਂਦਾ ਮੈਂ ਤੇ ਫਿਰ ਥੋੜ੍ਹੀ ਉਹ ਹੀ ਲੈਂਦੀ ਆ ਉਹਦੀ ਗ੍ਰੈਵੀ ਹੋਈ ਲੈਂਦੀ ਆ ਰਾਜਮਾਂ ਕੱਟ ਹੀ ਖਾਈ ਦੇ ਆ। ਤਰੀ ਨਾਲ ਹੀ ਖਾਨੀ ਹਾਂ ਜਾਂ ਫਿਰ ਉਹ ਅੱਜ ਕੱਲ ਉਹ ਖ ਖੱਟੀ ਮਿੱਠੀ ਸਬਜ਼ੀ ਬਣਾਉਣ ਦੀ ਕਹਿਣਗੇ ਸਾਡੇ ਇੱਧਰ ਬਣਦਾ ਨਾ ਅੰਬਲ ਇੱਕ ਜਿਹੜਾ ਪੇਠਾ ਅੱਛਾ ਅੱਛਾ ਹੁੰਦਾ ਨਾ ਵੱਡਾ ਹਾਂਜੀ ਉਹ ਕਹਿਣਗੇ ਜਾਂ ਬਣਾਓ ਉਹ ਥੋੜਾ ਹੁੰਦਾ ਨਾ ਖੱਟਾ ਮਿੱਠਾ ਹੁੰਦਾ ਹੈ‌, ਹਾਜਮੇ ਵਾਲਾ ਉਹ ਪਸੰਦ ਕਰਦੇ ਆ ਜਾਂ ਹੂੰ ਹੂੰ ਉਹ ਪਰ ਮੈਨੂੰ ਨੀ ਪਸੰਦ ਪਰ ਫਿਰ ਬਣਾਣਾ ਪੈਂਦਾ। ਬੱਚਿਆਂ ਕਰਕੇ ਹੁੰਦਾ ਤੇ ਉਹ ਸਾਦਾ ਹੀ ਹੈ ਕੁਛ ਕੁਛ ਨਹੀਂ ਉਹਦੇ ਵਿੱਚ ਹੈ ਹੁਰ ਬਸ ਮੋ ਮੋਟਾ ਮੋਟਾ ਕੱਟ ਲੈਣਾ ਚਾਹੇ ਸਿਲਕਾ ਜੇ ਵਧੀਆ ਹੋਏ ਹੁੰਦਾ ਨਾ ਛਿਲਕੇ ਸਮੇਤ ਵੀ ਬਣ ਜਾਂਦਾ ਏ ਹਰਾ ਜਿਹਾ ਛਿਲਕਾ ਹੁੰਦਾ ਵੀ ਸੌਕ ਕੂਲਾ ਜਿਹਾ ਕਈ ਵਾਰੀ ਤੇ ਉਹਦੇ ਧੋ ਧੋ ਕੇ ਤੇ ਉਹ ਇੰਜੀ ਕੱਟ ਲਈ ਤਾਂ ਨਰਮ ਹੋਏ ਛਿਲਕੇ ਕਰ ਸਮੇਤ ਹੀ ਨਹੀਂ ਹੋਏ ਤਾਂ ਛਿਲਕਾ ਉਤਾਰ ਲਈ ਦਾ ਜੇ ਪ ਪਿਆਰਾ ਹੋਇਆ ਥੋੜਾ ਤੇ ਉਹਨੂੰ ਫੇਿਰ ਤੇਲ ਚ ਤੜਕਾ ਲਾਣਾ ਮੇ ਮੇਥਰੇ ਹੋ ਗਏ ਸੁੰਡ ਹੋ ਗਈ ਇਹ ਸੌਂਫ ਪਾਓ ਤੇ ਉਹ ਹ ਹੋਰ ਕੀ ਹੁੰਦੇ ਹਿੰਗ ਬਸ ਇਹ ਥੋੜੀਆਂ ਚੀਜ਼ਾਂ ਦਾ ਉਹਨੂੰ ਤੜਕਾ ਪਕਾ ਲੱਗਦਾ ਖੜੇ ਮਸਾਲੇ ਜਿਹੜੇ ਹੁੰਦੇ ਆ ਨਾ ਇਹ ਨਾ ਤੜਕਾ ਲਗਾਉਣਾ ਹਰੀਆਂ ਮਿਰਚ ਜਾਂ ਸਾਬਤ ਪਾਣੀੀਆਂ ਵਿੱਚ ਪੂਰੀ ਪੂਰੀ ਹਾਂ ਬਾਅਦ ਚ ਥੋੜਾ ਤੇਲ ਥੋੜ੍ਹਾ ਅੱਛਾ ਪਾਣਾ ਤੇ ਫਿਰ ਪਾਣੀ ਪਾ ਕੇ ਰੱਖ ਦੋ ਤੇ ਜਦੋਂ ਅੱਧਾ ਕੁ ਬਣ ਜੇ ਫਿਰ ਇਮਲੀ ਬ ਇਮਲੀ ਪਾਣੀ ਹੈ ਘੋਲ ਕੇ ਇਮਲੀ ਤੇ ਗੁੜ ਮਤਲਬ ਇਮਲੀ ਤੇ ਗੁੜ ਪੂਰੀ ਮਾਤਰਾ ਚ ਬਰਾਬ ਬਰਾਬਰ ਹੋਣੀ ਚਾਹੀਦੀ ਹੈ ਆਟਾ ਵੀ ਓਨਾ ਹੋਏ ਤੇ ਮਿੱਠਾ ਵੀ ਓਨਾ ਹੋਏ ਫਰ ਬਸ ਤਾਜ ਸਵਾਦ ਲੱਗਦਾ ਤੇ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਅਸੀਂ ਪਾਾਲੋਗੇ ਜਿੰਨਾ ਕੁ ਤੁਸੀਂ ਖਾਣਾ ਚਾਹੁੰਦੇ ਹੋ ਸੁੱਕਾ ਖਾਣਾ ਚਾਹੁੰਦੇ ਹੋ ਜਾਂ ਤਰੀ ਸਾਡੇ ਤਾਂ ਇੱਥੇ ਜ਼ਿਆਦਾਤਰ ਉਹ ਚਾਵਲ ਨਾਲ ਹੀ ਖਾਂਦੇ ਹੈ ਚਾਵਲ ਨਾਲ ਬਣਾਈ ਦੇ ਆ ਹਾਂਜੀ ਹਾਂਜੀ ਉਹ ਬਣ ਜਾਂਦੀ ਨਾ ਉਹਦੇ ਥੋੜੀ ਮਤਲਬ ਗੁੜ ਵੀ ਪਾਣਾ ਬ ਪਾਣੀ ਗਾੜਾ ਪਾਨ ਵੀ ਆ ਜਾਂਦਾ ਨਾ ਥੋੜਾ ਉਹਦੇ ਚ ਹਾਂ ਮੇ ਪੱਥਰਿਆਂ ਦਾ ਤੜਕਾ ਲੱਗਦਾ ਫਿਰ ਸਵਾਦ ਤਾਂ ਹੁੰਦਾ ਬੜਾ ਪਰ ਹਾਂ ਸਾਡੇ ਤੇ ਇੱਥੇ ਵਿਆਹ ਸ਼ਾਦੀਆਂ ਚ ਘਰਾਂ ਚ ਫੰਕਸ਼ਨ ਵੀ ਹੋਏ ਤੇ ਉਹ ਜਰੂਰ ਮਤਲਬ ਇੱਥੋਂ ਦੀ ਸਪੈਸ਼ਲ ਮਤਲਬ ਡਿਸ਼ ਸਮਝੋ ਬਣਦੀ ਹੈ ਹਾਂਜੀ ਹਾਂ ਹਾਂਜੀ ਕਿਸੇ ਦੇ ਘਰ ਵੀ ਕਿਸੇ ਤਰ੍ਹਾਂ ਦਾ ਵੀ ਫੰਕ ਫੰਕਸ਼ਨ ਹਾਂ ਕੁੂੜੀ ਵੀ ਚਲੋ ਫੰਕਸ਼ਨਾਂ ਚ ਤੇ ਪੂੜੀਆਂ ਵੀ ਵਗੈਰਾ ਹੁੰਦੀਆਂ ਪਰ ਨਹੀਂ ਜ਼ਿਆਦਾਤਰ ਚਾਵਲ ਹੀ ਬਣਦੇ ਹੈ ਇੱਧਰ ਚਾਵਲ ਨਾਲ ਹੀ ਖਾਂਦੇ ਆ ਹਮ ਖੱਟਾ ਮਿੱਠਾ ਹੁੰਦਾ ਹਨਾ ਨਾਲੇ ਤੇਲ ਜਿਆਦਾ ਹੁੰਦਾ ਨਾ ੜਰਾ ਤੇਲ ਪੈਂਦਾ ਬਾੱਧ ਵਿੱਚ ਥੋੜ੍ਹਾ ਉਹ ਬਣਦੀ ਹੈ ਨਾ ਰੰਗਤ ਵੀ ਬਣ ਜਾਂਦੀ ਹੈ ਲਾਲ ਮਿਰਚ ਹਲਦੀ ਵਗੈਰਾ ਪਾਈ ਦੀ ਹੁੰਦੀ ਮਸਾਲੇ ਤੇ ਸਾਰੇ ਹੀ ਪੈਂਦੇ ਜਿਹੜੇ ਆਮ ਬੇਸਿਕ ਹੁੰਦੇ ਆ ਉਹ ਤਾਂ ਪੈਂਦੇ ਹੀ ਹੈ ਹਾਂਜੀ ਬਾਕੀ ਮਿਰਚ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਪਾਾਲੋ ਤਿੱਖੀ ਖਾਂਦੇ ਹੋ ਤਾਂ ਤਿੱਖੀ ਪਾ ਲਓ ਇਹ ਚੀਜ਼ ਹੈ ਬਸ ਉਹ ਖੱਟੇ ਤੇ ਮਿੱਠੇ ਦਾ ਹਿਸਾਬ ਹੁੰਦਾ ਪਓ ਬਰਾ ਰ ਹੋਣਾ ਚਾਹੀਦਾ ਉਨਾ ਹੀ ਖੱਟਾ ਹੋਇ ਤੇ ਓਨਾ ਹੀ ਮਿੱਠਾ ਇੱਕ ਚੀਜ਼ ਜੇ ਵੱਧ ਘੱਟ ਹੋਏ ਨਾ ਫੇਿਰ ਉਹ ਲ ਸਈਵੰਦਾ ਹਾਂ ਇਹ ਆ ਸਾਡੇ ਤੇ ਵਿਆਹਾਂ ਚ ਵੀ ਜਦੋਂ ਹੁ ਹਾਂ ਵੀ ਉਹ ਆਪਣੀ ਤੁਹਾਡੀ ਮਰਜ਼ੀ ਤੁਸੀਂ ਜਿਹੜਾ ਮਸਾਲਾ ਤੁਹਾਨੂੰ ਹਾਂ ਮੇਥਰੇ ਤੇ ਪੈਣੇ ਮੇਥਰੇ ਤੇ ਮੇਨ ਨੇ ਨਾ ਮੇਥਰੇ ਸੁੰਡ ਤੇ ਹੀਂਗ ਇਹ ਮੇਨ ਮਸ ਮਸਾਲੇ ਆਉਂਦੇ ਬਈ ਤਿੰਨ ਤੇ ਪੈਣੇ ਪੈਣੇ ਨਾ ਸੌਂਫ ਬਾਕੀ ਤੁਹਾਨੂੰ ਜਿਹੜਾ ਆਪਣਾ ਪਸੰਦ ਹੈ ਮਸਾਲਾ ਉਹ ਪਾ ਲੋੋ ਤੁਸੀਂ ਜੀਰਾ ਵੀ ਨਹੀਂ ਨਹੀਂ ਪਿਆਜ ਨੀ ਪਿਆਜ ਪਿਆਜ ਵਗੈਰਾ ਕੁਛ ਨਹੀਂ ਪਿਆਜ਼ ਟਮਾਟਰ ਅਦਰਕ ਕੁਛ ਨਹੀਂ ਪੈਂਦਾ ਇਹਦੇ ਵਿੱਚ ਇਹ ਬਸ ਇਸ ਤਰ੍ਹਾਂ ਹੀ ਬਣਦਾ ਹਾਂਜੀ ਬਾਕੀ ਆਪਣੀ ਮਰਜ਼ੀ ਤੁਸੀਂ ਪਾਉਣਾ ਚਾਹੁੰਦੇ ਤੇ ਪਾ ਵੀ ਲਵੋ ਨਹੀਂ ਕੋਈ ਬਾਕੀ ਉੰਝ ਜਿਹੜਾ ਇੱਥੋਂ ਦਾ ਮੇਨ ਹੈ ਨਾ ਜਿਹੜਾ ਮੇਨ ਬਣਾਉਂਦੇ ਆ ਲੋਕ ਉਹਦੇ ਚ ਕੋਈ ਪਿਆਜ ਵਗੈਰਾ ਨੀ ਪੈਂਦਾ ਸ਼ਾਦੀਆਂ ਚ ਵੀ ਬਣਦਾ ਤੇ ਕੋਈ ਪਿਆਜ ਨਹੀਂੀ ਪਾਉਂਦੇ ਸਾਡੇ ਇੱਥੇ ਜਦੋਂ ਵਿਆਹ ਚ ਮਤਲਬ ਹੁੰਦੀ ਨਾ ਹਲਦੀ ਚ ਤੇਲ ਚੜਾਉਂਦੇ ਆ ਸਾਡੇ ਇੱਥੇ ਬੋਲਦੇ ਸਾਂਤ ਕਰਦੇ ਆ ਤੇ ਸਾਂਤ ਵੀ ਇਹੀ ਰੋਟੀ ਹੁੰਦੀ ਹੈ ਰਾਜਮ ਸਾਂਤ ਬੋਲਦੇ ਨਾ ਸਾਂਤ ਕਰਨੀ ਵਿਆਹ 'ਚ ਜਦੋਂ ਤੇਲ ਚੜਾਉਂਦੇ ਨੀ ਸਾਡੇ ਹਾਂ ਸਾਂਤ ਬੋਲਦੇ ਆ ਤੇ ਉੱਥੇ ਵੀ ਸਾਰੇ ਮਹੱਲੇਦਾਰਾਂ ਦੀ ਰੋਟੀ ਰੋਟੀ ਹੁੰਦੀ ਹੈ ਇਸ ਰਿਸ਼ਤੇਦਾਰਾਂ ਦੀ ਵੀ ਤੇ ਉਹਦੇ ਵਿੱਚ ਬਣਨਾ ਇਹ ਹੀ ਰਾਜਮਾਂ ਚਾਵਲ ਤੇ ਇਹ ਇਹਨੂੰ ਅੰਬਲ ਬੋਲਦੇ ਆ ਇਧਰ ਦੀ ਭਾਸ਼ਾ ਚ ਅੰਬਲ ਹੁੰਦਾ ਹੈ ਮਿੱਠੇ ਚਾਵਲ ਹੁੰਦੇ ਆ ਨਾਲ ਹਾਂ ਇਧਰ ਇੱਧਰ ਦੇ ਲੋਕ ਰੋਟੀ ਨਹੀਂ ਖਾਂਦੇ ਘੱਟ ਖਾਂਦੇ ਆ ਸਾਡੇ ਹੁਣ ਅਸੀਂ ਜਿਵੇਂ ਪੰਜਾਬੀ ਸਾਨੂੰ ਰੋਟੀ ਤੋਂ ਬਿਨਾਂ ਸਬਰ ਨਹੀਂ ਆਉਂਦਾ ਅਸੀਂ ਚਾਵਲ ਘੱਟ ਖਾਈ ਦੇ ਇੱਧਰ ਦੇ ਲੋਕਾਂ ਨੇ ਚਾਵਲ ਹੀ ਖਾਣੇ ਆ ਨਾਲ ਛੋਲਿਆਂ ਦੀ ਦਾਲ ਹੁੰਦੀ ਉਹ ਵੀ ਬੜੀ ਸੁਆਦ ਹੁੰਦੀ ਹੈ
ਉਹ ਕਿਸ ਤਰ੍ਹਾਂ ਬਣਾਉਦੇ ਨੇ
ਪਿਆਜ ਵਗੈਰਾ ਨੀ ਪਾਉਂਦੇ ਲੋਕ ਉਹਨੂੰ ਵੀ ਸੌਂਫ ਜ਼ਰੂਰ ਪਾਉਣੀ ਵੈਸੇ ਸੌਂਫ ਹੀਿੰਗ ਤੇ ਸੁੰਡ ਇਹ ਤਿੰਨ ਮੇਨ ਚੀਜ਼ਾਂ ਜਿਹੜੀਆਂ ਕਿ ਇਹ ਚੀਜ਼ ਸਵਾਦ ਬਣਾਉਂਦੀ ਹੈ ਬਾਕੀ ਆਪਣੇ ਮਸਾਲੇ ਤੁਸੀ ਜਾਵ ਹਾਂਜੀ ਤੜਕੇ ਚ ਜਾਂ ਰਿੱਝਦੇ ਚ ਹਮ ਸੌਂਫ ਦਾ ਬੜਾ ਵਧੀਆ ਹੁੰਦਾ ਫਲੇਵਰ ਸੌਫ ਤੇ ਬੜੀ ਸਵਾਦ ਲ ਏ ਸੋ ਕੋਲੀ ਦਾਲ ਤਾਂ ਬੜੀ ਵਧੀਆ ਲੱਗਦੀ ਨੇ ਹਾਂਜੀ
ਐ ਤੇ ਮੈਂ ਪੈਲੀ ਵਾਰੀ ਸੁਣਦੀ
ਹਾਂ, ਨਹੀਂ ਨਹੀਂ ਇੱਥੇ ਜ਼ਰੂਰ ਪਾਂਦ ਦੇ ਸੌਂਫ। ਸਵਾਦ ਬਣਦੀ ਐ ਹੁਣ ਸਾਨੂੰ ਵੀ ਵੀ ਆਦਤ ਪਾ ਗਈ ਪੈ ਗਈ ਏ ਨਾ ਅਸੀਂ ਵੀ ਪਾਣੇ ਆਂ। ਹਾਂਜੀ, ਜਿਵੇਂ ਕੱਦੂ ਕੱਦੂ ਵਾਲੀ ਦਾਲ ਬਣਾਂਦ ਤੇ ਹਾਂਜੀ ਹਾਂਜੀ, ਹਾਂ।
ਔਰ ਸੁੰਡ।
ਹਾਂ ਸੌਫ਼ ਸ ਸੁੰਡ ਤੇ ਹਿੰਗ ਏਹ ਮੇਨ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ। ਜੀ ਹਾਂਜੀ। ਹੂੰ ਬਾਕੀ ਸਵਾਦ ਆਪਣੇ ਅਨੁਸਾਰ ਜੋ ਮਰਜ਼ੀ ਪਾਈ ਜੋ ਤੁਸੀਂ, ਜਿਵੇਂ ਤੁਵਾਡੇ ਬੱਚੇ ਪਸੰਦ ਕਰਦੇ ਜਾਂ ਤੁਵਾਡੇ ਘਰ ਦੇ ਜਿਸ ਤਰ੍ਹਾਂ ਵੀ ਪਸੰਦ ਹੋਏ ਓਹ ਪਾਓ। ਏਹ ਹੈ ਕਿ ਚਲੋ ਬੱਚਿਆਂ ਨੂੰ ਜਿਰਾ ਸਵਾਦ ਲੱਗਦੈ ਤੇ ਫੇਰ ਬਣਾ ਲਈਦੈ ਔ ਥੋੜੇ ਦਿਨਾਂ ਬਾਦ।
ਹੂੰ, ਕੋਈ ਇੱਕ ਤੁਵਾਡੇ ਏਥੇ ਔ ਵੀ ਬਣਦੈ ਕੀ ਬੋਲਦੇ ਆ ਇੱਕ ਅਚਾਰ ਪੈਂਦਾ ਪੱਤੇ ਪੱਤੇ ਵਾਲਾ ਓਹ ਕੇੜਾ ਅਚਾਰ ਹੁੰਦੈ।
ਕੜਮ ਦਾ ਹੀ ਹੁੰਦੈ ਅਚਾਰ ਔ। ਔ ਵੀ ਸਾ--ਹਾਂ। ਕੜਮ ਦਾ ਅਚਾਰ ਏ ਔਦੇ ਚ ਵੀ ਬਸ ਸਾਦਾ ਈ ਹੁੰਦੈ ਔ ਵੀ ਜਿਵੇਂ ਅੰਬ ਦਾ ਪਾਈ ਦਾ ਨਾ ਸਮਝੋ ਉਸ ਤਰ੍ਹਾਂ ਹੀ ਹੁੰਦਾ ਔ। ਥੋੜਾ ਬੋਇਲ ਕਰਨਾ। ਤੇ ਔਨੂੰ ਧੁੱਪ ਲਵਾਣੀ ਏ, ਤੇ ਔਦੇ ਵੀ ਮੇਥਰੇ ਸੌਂਪ ਕਲੋਜੀ ਦੀ ਸਾਦਾ ਹੀ ਹੁੰਦਾ ਲਾਲ ਦੜਾ ਮਿਰਚਾਂ ਪੈਂਦੀਆਂ ਬਸ ਇਹ ਉਹ ਰਾਈ ਰਾਈ ਦਾ ਪੈਂਦਾ। ਰਾਈ ਕੁੱਟ ਕੇ ਮਸਾਲੇ ਪਾ ਕੇ ਇਹਦੇ ਨਾਲ ਸਰੋਂ ਦਾ ਤੇਲ ਥੋੜਾ ਜਿਹਾ ਬਸ ਫਿਰ ਦੋ ਚਾਰ ਦਿਨਾਂ ਨੂੰ ਧੁੱਪੇ ਰੱਖਣਾ ਤੇ ਫਿਰ ਭੋਜਨ ਦਾ ਤਿਆਰ ਹਾਂਜੀ ਹਾਂ ਪੱਤਿਆਂ ਵਾਲਾ ਔਹੀ ਹਾਂਜੀ ਪੱਤੇ ਦੇ ਨਾਲ ਉਹਦੀ ਥੋੜੀ ਗੰਢ ਜੀ ਵੀ ਹੁੰਦੀ ਹੈ, ਨਾ ਜਿਵੇਂ ਸ਼ਲਗਮ ਟਾਈਪ ਹੁੰਦਾ ਨਾ ਉਸ ਟਾਈਪ ਦੀ ਹੁੰਦਾ ਉਹਦਾ ਸਵਾਦ ਥੋੜਾ ਉਹ ਵੀ ਸੁਵਾਦ ਅੱਗੇ ਥੋੜਾ ਸ਼ਲਗਮ ਟਾਈਪ ਬਣਿਆ ਹੁੰਦਾ ਪਿੱਛੇ ਹੁੰਦੇ ਉਹਦੇ ਲੰਬੇ-ਲੰਬੇ ਹਾਂ ਉਹੀ ਹੁੰਦਾ ਨਾ ਉਹ ਵੀ ਕਸ਼ਮੀਰ ਹਾਂਜੀ-ਹਾਂਜੀ ਕੜਮ ਬੋਲਦੇ ਉਹਨੂੰ ਕੜਮ
ਅੱਛਾ, ਕੜਾ ਉਹਦੀ ਸਬਜ਼ੀ ਵੀ ਬਣਦੀ ਹੈ
ਹਾਂ ਸਬਜ਼ੀ ਵੀ ਬਣਦੀ ਸਬਜ਼ੀ ਵੀ ਬਹੁਤ ਸਵਾਦ ਬਣਦੀ ਉਹਦੀ ਹਾਂ ਬੜੀ ਸਵਾਦ ਲਗਦੀ ਆ ਉਹ ਵੀ ਚਾਵਲ ਨਾਲ ਹੀ ਖਾਂਦੇ ਆ, ਉਹ ਮਤਲਬ ਹੋਰ ਵੀ ਉਹ ਵੀ ਮਤਲਬ ਉਹ ਦੀ ਭੁਰਜੀ ਵੀ ਬਣ ਜਾਂਦੀ ਹੈ, ਜੇ ਅਸੀਂ ਸੁੱਕਾ ਬਣਾਣਾ ਚਾਹੀਏ ਸੁੱਕਾ ਵੀ ਬਣ ਜਾਂਦਾ ਜਿਵੇਂ, ਭੁਰਜੀ ਟਾਈਪ ਕੱਟ ਲੋੋ ਤੇ ਭੁਰਜੀ ਟਾਈਪ ਬਣਾ ਲੋੋ ਸਿੰਪਲ ਸਾਦੀ, ਤੇ ਜੇਉ ਜੇ ਤੁਸੀਂ ਗਰੇਵੀ ਵਾਲਾ ਬਣਾਉਣਾ ਤੇ ਉਹ ਜਿਵੇਂ ਪਿਆਜ਼ ਟਮਾਟਰ ਦਾ ਤੜਕਾ ਲਾ ਕੇ ਮੇਥਰੇ ਉਹ ਪਾ ਕੇ ਉਹਦੇ ਚ ਵੀ ਇਹਦੇ ਚ ਵੀ ਸੌਂਪ ਪੈਂਦੀ ਹੈ ਸੌਂਫ ਪਾ ਕੇ ਤੜਕਾ ਬਣਾ ਲਉ ਪਿਆਜ ਪਾਓ ਟਮਾਟਰ ਜਿਵੇਂ ਆਮ ਅਸੀਂ ਆਲੂ ਮਟਰ ਸਮਝੋ ਬਣਾਉਦੇ ਆ ਨਾ ਜਿਸ ਤਰ੍ਹਾਂ ਉਹਦੀ ਗਰੈਵੀ ਬਣਾਉਦੇ ਆਲੂ ਮਟਰ ਕਰ ਦੀ ਬਸ ਉਸ ਤਰ੍ਹਾਂ, ਪਹਿਲਾਂ ਰ ਉਹ ਭੁੰਨ ਲੈਣੇ ਆ ਉਹਦੇ ਗੰਢ, ਗੰਢੇ ਜਿਹੜੇ ਉਹ ਗੋਲ ਜੇ ਨਾ ਉਹ ਕੱਟ ਲੈਣਾ ਨਾ ਛੋਟਾ-ਛੋਟਾ ਸ਼ਲਗਮਾਂ ਵੱਕਣ ਉਹਨੂੰ ਥੋੜਾ ਭੁੰਨ ਲੈਣਾ ਵਿੱਚ ਹਾਂਜੀ ਤੇ ਫਿਰ ਪੱਤੇ ਪਾ ਦੇਣੇ ਆ ਹਾਂਜੀ-ਹਾਂਜੀ ਬੜਾ ਹਾਂ ਬਿਲਕੁਲ-ਬਿਲਕੁਲ ਬੜਾ ਬ ਬਹੁਤ ਸਵਾਦ ਹੁੰਦਾ ਆ, ਘੁੱਲਦਾ ਨਹੀਂ ਹੈ, ਘੁਲੇਗਾ ਨੀ ਉਹ ਘੁੱਲਦਾ ਨਹੀਂ ਜਿਵੇਂ ਸ਼ਲਗਮ ਘੁੱਲ ਜਾਂਦੇ ਹਨਾ ਉਹ ਘੁਲਦਾ ਨੀ ਅੱਜ ਪੀਸ ਹੀ ਰਹਿੰਦੇ ਆਲੂ ਕਣ ਬਹੁਤ ਸਵਾਦ ਹਾਂ, ਉੱਥੇ ਤਾਂ ਤਾਕਤ ਬੜੀ ਹੈ ਨਾ ਵਿਟਾਮਿਨ ਬੜੇ ਹੁੰਦੇ ਉਹਦੇ ਚ ਹਜੀ ਹਾਂ ਆ ਇਧਰ ਦੀ ਸਬਜ਼ ਆ ਨਾ ਹ ਹੈਗੀ ਐ ਫੇਰ ਲ ਆਉਣਾ ਹੀ ਜੇ ਹੁੰਦਾ ਹੈ ਤੇ ਪਲ ਸੁੱਕਾ ਚਾਏ ਬਣਾਓ ਥੋੜਾ ਲਿਆਓ ਆਨਾ ਹੁਣ ਸਰਦੀਆਂ ਚ ਸਰਦੀਆਂ ਚ ਹੀ ਹੁੰਦਾ ਹਾਂਜੀ। ਸਰਦੀਆਂ ਚ ਉਹਦਾ ਸਵਾਦ ਵੀ ਸਰਦੀਆਂ ਚ ਹਾਂਜੀ ਹਾਂਜੀ ਨਹੀਂ ਨਹੀਂ ਸਵਾਦ ਬਣਦਾ ਬੜਾ ਇਹ ਆ ਕਿ ਤੁਸੀਂ ਪਹਿਲਾਂ ਥੋੜਾ ਟਰਾਈ ਕਰੋ ਥੋੜਾ। ਨਾਲ। ਥੋੜਾ ਬਣਾਉਣਾ ਕਈ ਵਾਰੀ ਹੁੰਦਾ ਬੱਚਿਆਂ ਨੂੰ ਨਹੀਂ ਵੀ ਪਸੰਦ ਹੈ ਹਾਂਜੀ ਹਾਂ ਸੁੱਕਾ ਚਾਹੇ। ਪਹਿਲਾਂ ਬਣਾ ਲੋ ਇੱਕ ਪੀਸ ਲਿਆ ਕੇ ਫੇਰ ਬਣਾ ਕੇ ਦੇਖਦੇ ਹਾਂਜੀ ਹਾਂਜੀ ਉਹਦੇ ਚ ਲੂਣ ਮਿਰਚ ਹਲਦੀ ਸਭ ਕੁਝ ਪਏਗਾ ਹੋਰ ਸਭ ਕੁਛ ਜਿਵੇਂ ਅਸੀਂ ਆਮ। ਸਬਜ਼ੀ ਬਣਾ ਲੇ ਬਸ ਮੇਨ ਇਹ ਚੀਜ਼ ਸੌਫ ਇਹ ਜਿਹੜੀਆਂ ਚੀਜ਼ਾਂ ਨਾ ਇਹਨਾਂ ਦਾ ਸਵਾਦ ਸੌਫ ਨਾਲ ਆਉਂਦਾ। ਸੌਫ ਤੇ ਹਿੰਗ ਤੇ ਸੁੰਡ। ਤਿੰਨ ਮੇਨ ਚੀਜ਼ਾਂ ਤਾਂ ਪੈਂਦੀਆਂ ਪੈਂਦੀਆਂ ਨੇ ਸੁੰਡ ਅਤੇ ਸੌਂਫ। ਤੇ ਇਹਨਾਂ ਦਾ ਮੇਨ ਨਾ ਹੂੰ ਹਾਂਜੀ ਹਾਂਜੀ ਹਾਂਜੀ ਬਾਕੀ ਆਪਣੇ ਮਸਾਲੇ ਜਿਹੜੇ ਅਸੀਂ ਘਰ। ਤੁਸੀਂ ਉਹਦੇ ਵਿੱਚ ਪਾਓ ਹਾਂਜੀ। ਹਾਂ ਨਹੀਂ ਅਸੀਂ ਵੀ ਨੀ ਕਦੀ ਬਣਾਏ ਸੀ ਅਸੀਂ ਵੀ ਜਦੋਂ। ਇੱਥੋਂ ਆਏ ਇੱਥੇ ਆਏ ਆ ਤੇ ਫੇਰ ਹੀ ਪਤਾ ਲੱਗਿਆ।
ਹਾਂ ਇੱਕ ਹੋਰ ਸਬਜ਼ੀ ਹੁੰਦੀ ਭੈਣ ਜੀ ਹਾਂ ਇੱਕ ਉਹ ਖੂਬ। ਲੰਬੀ ਲੰਬੀ ਤੋਰੀਆਂ ਕਰਨ ਚ ਫਿੱਕੇ ਫਿੱਕੇ ਰੰਗ ਦੀ ਹਰੇ ਰੰਗ ਦੀ ਉਹ ਕਦੀ ਨੀ ਬਣਾਈ ਅਸੀਂ ਬਹੁਤ ਲੰਬੀ ਜਿਹੀ ਹੁੰਦੀ ਹੈ।
ਉਹ ਨੀ ਮੈਨੂੰ ਨੀ ਪਤਾ ਹਾਂ ਨਹੀਂ ਉਹ ਨੀ ਮੈਨੂੰ ਨੀ ਮੈਂ। ਅੱਛਾ ਅੱਛਾ ਚਲੋ ਵੇਖਾਂਗੇ। ਫੇਰ ਉਹੀ ਦੇਖ। ਲਗੇ ਦੋਂ ਕਰ ਲਾਂਗੇ ਟਰਾਈ ਹਾਂਜੀ ਠੀਕ ਆ ਹਾਂ ਬਣਾਣਾ ਫਿਰ ਦੱਸਣਾ ਜੀ ਹਾਂਜੀ। ਚਲੋ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ।